ਹੈਲੋ।
ਹਾਂਜੀ।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
ਹੋਰ ਕੀ ਕਰ ਰਹੇ ਹੋ। ਕਿਵੇਂ ਹੋ?
ਅਸੀਂ ਕੁਛ ਨਹੀਂ ਕਰ ਰਹੇ ਵਧੀਆ ਵਾ। ਤੁਸੀਂ ਦੱਸੋ ਤਾਂ ਠੀਕ ਹੋ?
ਹਾਂਜੀ ਬਸ ਵਧੀਆ ਵਧੀਆ। ਮੈਂ ਕਹਿ ਰਹੀ ਸੀ ਕਿ ਅੱਜ ਹੁਣ ਪਿੱਛੇ ਛੁੱਟੀਆਂ ਪਈਆਂ। ਤੁਸੀਂ ਘੁੰਮਣ ਗਏ ਨੀ ਗਏ ਕਿਧਰੇ?
ਦੇਖੋ ਮੈਂ ਇਸ ਵਾਰ ਤੇ ਕਿੱਥੇ ਨੀ ਗਿਆ। ਮਨ ਸੀਗਾ ਬਹੁਤ ਜਾਣ ਦਾ। ਪਰ ਇਸ ਵਾਰ ਕਿੱਥੇ ਗਿਆ ਨੀ। ਹਾਂਜੀ ਪਰ ਜਾਵਾਂਗਾ ਇਹ ਨਹੀਂ ਹੈ। ਹਲੇ ਦੁਆਰਾ ਅੰਬਰਸ ਜਾਵਾਂਗਾ, ਨਾਨਕ ਸਰ, ਜਾਵਾਂਗਾ ਬਾਬੇ ਦੇ ਵਿਆਹ ਤੇ ਜਾਵਾਂਗਾ। ਬਹੁਤ ਮਨ ਐ। ਤੇ ਘੱਟ ਤੋਂ ਘੱਟ ਛੇ ਦਿਨ ਦੀ ਛੁੱਟੀਆਂ ਲਵਾਂਗਾ। ਮੈਂ ਤੇ
ਬਿਲਕੁਲ-ਬਿਲਕੁਲ ਉਹੀ ਹੈ ਨਾ ਦੇਖੋ ਅਸੀਂ ਅੰਮ੍ਰਿਤਸਰ ਜਾਂਦੇ ਹਾਂ ਕਿੰਨਾ ਵਧੀਆ ਲੱਗਦਾ ਆ। ਘੁੰਮਣ ਚ ਵੀ ਹਨਾ ਦਰਬਾਰ ਸਾਹਿਬ ਮੱਥਾ। ਮੱਥਾ ਟੇਕਣ ਚ ਫਿਰ ਉਹਨਾਂ ਦੇ ਅੰਦਰ ਹੀ ਕਿੰਨੇ ਗੁਰਦੁਆਰੇ ਹੈਗੇ ਹੈ ਕਾ। ਤਖ਼ਤ ਸਾਹਿਬ ਹੈੈ ਗਿਆ।
ਹਮ ਦੇਖੋ ਇੱਕ ਗੱਲ ਦੱਸਾਂ ਨੋਰਮਲੀ ਆਪਣੇ ਕੋਲੋਂ। ਘੱਟ ਤੋਂ ਘੱਟ ਅੰਮ੍ਰਿਤਸਰ ਹੀ ਘੁੰਮਣ ਘੁੰਮਣ ਚ ਪੰਜ ਦਿਨ ਲੱਗ ਜਾਂਦੇ ਆ ਸਾਨੂੰ। ਪੰਜ ਤੋਂ ਛੇ ਦਿਨ ਐਕਸਪਲੋਰ ਕਰਨ ਕਰਨ ਪਰ ਤਾਂ ਵੀ। ਸਾਨੂੰ ਏਦਾ ਲੱਗਦਾ ਹਲੇ ਹਲੇੇ ਤਾਂ ਅਸੀਂ ਆਏ ਹਾਂ। ਮੈ ਨਾ ਇਹ ਚੀਜ਼ ਕਦ-ਕਦ। ਕਿੰਨੀ ਵਾਰ ਹੋ ਗਈ ਹੈ ਜਦੋਂ ਮੈਂ ਉੱਧਰ ਛੇ ਦਿਨ ਐਕਸਪਲੋਰ ਕਰ ਚੁੱਕਿਆ ਹੁੰਦਾ ਵਾਂ ਨਾ। ਜਦੋਂ ਘਰ ਆਉਣ ਦੀ ਵਾਰੀ ਹੁੰਦੀ ਹੈ ਤੇ ਮੈਂ ਕਹਿੰਦਾ ਵਾ ਮੈਨੂੰ ਲੱਗਦਾ ਕਿ ਯਾਰ ਹਲੇ ਤੇ ਮੈਂ ਆਇਆ ਵਾਂ ਇੱਧਰ।
ਬਿਲਕੁਲ ਬਿਲਕੁਲ ਉਹੀ ਨਾ। ਉਹੀ ਤਾਂ ਗੱਲ ਹੈ ਉਧਰੋਂ ਆਉਂਦਾ। ਮਨ ਨੀ ਕਰਦਾ ਗੁਰਦੁਆਰੇ ਵੇਖ ਕੇ ਨਾ ਮਤਲਬ ਹੁੰਦਾ ਕਿ ਇੱਥੇ ਈ ਰਹਿ ਜਾਈਏ ਹੁਣ।
ਹ ਮੈਨ ਤਾਂ ਬਹੁਤ ਹਮ ਅੰਬਰਸਰ ਬਹੁਤ ਵਧੀਆ ਸ਼ਹਿਰ ਹੈ ਵੈਸੇ ਮੈਂ ਪਿਛਲੀ ਵਾਰ ਗਿਆ ਸੀ ਘੁੰਮਣ। ਆਪਣੀ ਪੂਰੀ ਫੈਮਿਲੀ ਨਾਲ ਸਭ ਗਈ ਸੀ ਸਾਡੀ ਫੈਮਿਲੀ ਹਨਾ ਸਾਡੇ ਘਰ ਦੇ ਸਭ ਗਏ ਸੀਗੇ। ਅੰਮਬਰਸਰ ਨਾਨਕਸਰ। ਹਨਾ ਬਾਬੇ, ਬਾਬੇ ਜੀ ਦੇ ਵਿਆਹ ਤੇ ਗਏ ਸੀ ਤਦ ਮੈਨੂੰ ਇੰਨਾ ਮਜ਼ਾ ਆਇਆ ਉੱਧਰ। ਇਨਾ ਪਹਿਲੀ ਗੱਲ ਤੇ ਏ ਸੀ ਸਾਰੀ ਫੈਮਲੀ ਇਕੱਠੇ ਰਹੇ ਸੀ। ਹੂੰ ਨਾਲੇ ਦੂਜੀ ਗੱਲ ਇਹ ਸੀ ਕਿ ਵੀ ਸਾਨੂੰ ਵਧੀਆ-ਵਧੀਆ ਗੁਰਦੁਆਰੇ ਐਕਸਪਲੋਰ ਕਰਨ ਦਾ ਮੌਕਾ ਮਿਲ ਗਿਆ।
ਬਿਲਕੁਲ ਬਿਲਕੁਲ ਉਹੀ ਨਾ ਦੇਖੋ ਸ਼ਹੀਦਾਂ ਸਾਹਿਬ ਉਥੇ ਚੋਪਹਿਰਾ ਲੱਗਦਾ ਐਤਵਾਰ ਦੇ ਐਤਵਾਰ। ਵਾਰ ਕਿੰਨੀ ਸੰਗਤ ਹੁੰਦੀ ਏ ਪੈਰ ਰੱਖਣ ਦੀ ਜਗ੍ਹਾ ਨੀ ਹੁੰਦੀ। ਪਿੰਡਾਂ ਵਾਲੇ ਬੰਦੇ। ਫਿਰ ਨੋ ਨੋ ਵਜੇ ਆ ਕੇ ਕੇ ਆਪਣੀ ਜਗ੍ਹਾ ਘੇਰ ਕੇ ਬਹਿ ਜਾਂਦੇ ਨੇ। ਉਹਨਾਂ ਨੂੰ ਪਤਾ ਜਗ੍ਹਾ ਨੀ ਮਿਲਦੀ ਹੈਗੀ ਅੰਦਰ। ਪੂਰਾ ਗੁਰਦੁਆਰਾ ਭਰਿਆ ਦਾ ਹੁੰਦਾ ਹੈ ਉਹ ਬਾਹਰ। ਕਿਵੇਂ ਏਰੀਆ ਸੜਕਾਂ ਲੋਕਾਂ ਨੇ ਗਲੀਆਂ ਵਿੱਚ ਆਪਣੇ ਘਰ ਦੇ ਬੂਹੇ ਖੋਲੇ ਹੁੰਦੇ ਨੇ। ਕਿਸ ਸੰਗਤ ਦੇ ਬਹਿਣ ਜਗਾ ਨਹੀਂ ਮਿਲੇਗੀ ਕਿਤੇ।
ਉਹੀਏ ਤੇੇ ਜਾ ਤ ਮੇਰੇ। ਹਿਸਾਬ ਨਾਲ ਤਾਂ ਦੇਖੋ ਪਹਿਲੀ ਗੱਲ ਤਾਂ ਮੈਂ ਜਾਂਦਾ ਵਾਂ ਨਾ ਕਦੀ, ਤੇ ਬਹੁਤ ਜ਼ਿਆਦਾ। ਹੂੰ ਤੇ ਮੈਂ ਇਹੀ ਤੇ ਕਿਹਾ ਸੀ ਜ਼ਿਆਤਰ ਮੈਂ ਦੇਖ ਕੇ ਜਾਂਦਾ ਵਾਂ। ਪਹਿਲੀ ਗੱਲ ਤੇ ਇੰਨੀ ਭੀੜ ਹੁੰਦੀ ਏ ਜਲਦੀ ਪਹੁੰਚ। ਤੋ ਅਗਰ ਜਾਣਾ ਤੁਸੀਂ ਹੈ ਨਾ ਅੱਜ ਕੱਲ ਹੂੰ। ਹਮ ਇਹ ਤੇ ਹੈ ਬਾਰਾਂ ਮਹੀਨੇ ਦੀ ਭੀੜ ਹੈ।
ਜਿੰਨੀ ਸੰਗਤ ਆ ਰਹੀ ਹੈ ਉਨੀ ਜਾ ਰਹੀ ਹੈ। ਉਨੀ ਹੀ ਰੁੱਕ ਰਹੀ ਐ ਉਨੀ ਹੀ ਲੰਗਰ ਔਰ। ਚੈ ਉਨੀ ਹੀ ਸੇਵਾ ਵਿੱਚ ਹੈਗੀ ਐ। ਉਨੀ ਹੀ ਉੱਥੇ ਦਰਸ਼ਨ ਕਰਨ ਲਈ ਹੈਗੀ ਐ। ਪਤਾ ਨਹੀਂ ਲੱਗਦਾ ਸੰਗਤ ਆ ਕਿੱਥੋਂ ਰਹੀ ਹੈ ਤੇ ਜਾ ਕਿੱਥੇ ਰਹੀ ਹੈ।
ਆਹੀ ਤੇ ਗੱਲ ਏ। ਪਤਾ ਨਹੀਂ ਲੱਗਦਾ ਕਿ ਸੰਗਤ ਆ ਕਿੱਥੋਂ ਰਹੀ ਹੈ ਅਤੇ ਜਾ ਕਿੱਥੋਂ ਰਹੀਏ ਮੇਰੇ ਹਿਸਾਬ ਨਾਲ ਤਾਂ ਵੈਸੇ।
ਦਰਬਾਰ ਸਾਹਿਬ ਤਾਂ ਬਾਰਾਂ ਮਹੀਨੇ ਤੁਹਨੂੰ ਪਤਾ ਸੰਗਤ ਹੁੰਦੀ ਐ। ਹਾਂਜੀ ਬਈ ਐ ਦਰਬਾਰ ਸਭ ਕੋਈ ਸੰਗਤ ਘੱਟ ਨੀ ਹੁੰਦੀ ਐ ਉੱਥੇ ਐਕਟਰ ਵੀ ਕਿੰਨੇ-ਕਿੰਨੇ। ਸਾਡੇ ਘਰਾਂ ਵਿੱਚ ਦਰਬਾਰ ਸਾਹਿਬ ਆਉਂਦੇ ਨੇ।
ਉਹੀ ਓਤੇ, ਬਾਕੀ ਨਾ ਰੋ ਵਾਲੀ ਗੱਲ ਦੱਸਾਂ ਤੇ ਸਾਨੂੰ ਅਗਰ ਅਸੀਂ ਜਾਂਨੇ ਆ। ਅੰਬਰਸਰ ਸਾਨੂੰ ਘੱਟ ਤੋਂ ਘੱਟ ਇੱਕ ਹਫਤੇ ਟਾਈਮ ਲੈ ਕੇ ਜਾਣਾ ਚਾਹੀਦਾ ਅੰਬਰਸਰ
ਬਿਲਕੁਲ-ਬਿਲਕੁਲ, ਹੁਣ ਦੇਖੋ ਨਾ ਹੁਣ ਨਾਨਕ ਸਰ ਜੀ ਸਾਰੇ ਤਿਆਰੀ ਕਰਦੇ ਪਏ ਆ ਬਰਸੀ ਦੀ ਬਾਬਾ ਜੀ ਦੀ।
ਕਰ ਲੋਕੀ ਤਿਆਰੀ ਕਰਦੇ ਪਏ ਆ ਮੈਂ ਵੇਖੋ ਮੈਂ ਵੀ ਇਹੀ ਚਾਵਾਂਗਾ ਬੰਦਾ ਜਾਣਾ ਚਾਹੁੰਦਾ ਨਾ ਅੰਮ੍ਰਿਤਸਰ ਨਾਨਕ ਸਰ ਤਾਂ ਉਹਨੂੰ ਕੁਛ ਦਸ ਦਿਨ ਦਾ ਟੂਰ ਲੈਣਾ ਚਾਈਦਾ ਜਿੱਥੇ ਉਹਨੂੰ ਮਜ਼ਾ ਆਏਗਾ।
ਬਿਲਕੁਲ ਜੀ ਬਿਲਕੁਲ ਤੁਹਾਨੂੰ ਤਾਂ ਪਤਾ ਈ ਹੈ ਉਥੇ ਅੰਮਬਰਸਰ ਇੰਨੀ ਪਬਲਿਕ ਹੁੰਦੀ ਹੈ। ਕਮਰੇ ਨੀ ਮਿਲਦੇ ਹੈਗੇ ਸਰਾਵਾਂ ਦੇ ਵਿੱਚ ਹੋਲ ਹੋਲਸ ਲੋਕਰ ਬੜੇ ਔਖੇ ਮਿਲਦੇ ਹੈਗੇ ਨੇ
ਤੇ ਇੱਕ ਹੋਰ ਹੋਰ ਦੱਸਾਂ ਕਈ ਲੋਕੀ ਨਾ ਜਾਂਦੇ ਨੇ ਤੇ ਉੱਧਰੋਂ ਜੋ ਬਸ ਜਾਂਦੀ ਗੁਰਦੁਆਰੇ ਐਕਸਗਰਾਂਡ
ਹਾਂਜੀ।
ਉਹ ਬੱਸ ਤੇ ਨਹੀਂ ਜਾਂਦੇ ਕਈ ਵਾਰ ਪਰ ਮੇਰਾ ਕਹਿਣਾ ਇਹ ਕਿ। ਉਹ ਨਾ ਛੱਡੋ ਸਭ ਤੋਂ ਬੈਸਟ ਕਿੰਨੇ ਦਿੱਤੇ
ਹਾਂਜੀ
ਹਾਂਜੀ-ਹਾਂਜੀ ਸਾਰੇ ਗੁਰਦੁਆਰੇ ਦਸ਼ਨ ਕਰਦੀ ਏ ਉਹ ਜੋ ਬੱਸ ਜਾਂਦੀ ਏ।
ਬਿਲਕੁਲ-ਬਿਲਕੁਲ।
ਹੂ ਹੂ ਬਾਕੀ ਨੋਮਲ ਕਾਫੀ ਬੰਦੇ ਏਦਾਂ ਦੇ ਹੁੰਦੇ ਆ ਨਾ ਕਿ ਬਈ ਸਵੇਰੇ ਉੱਠਣਾ ਪਏਗਾ ਤਿੰਨ ਵਜੇ ਨਹੀਂ ਜਾ ਰਹੇ ਟਿਕਟ ਹੈ। ਉਥੇ ਥੋੜੀ ਦਿੱਕਤ ਆਉਂਦੀ ਹੂ
ਪਤਾ ਵੀ ਨਹੀਂ ਹੁੰਦਾ ਕਈ ਆਪੇ ਨਹੀਂ ਜਾਂਦੇ ਫਿਰ ਡਰਾਈਵਿੰਗ ਨੂੰ ਥਕਾਨ ਹੋਈ ਜਾਂਦੀ ਉੱਠ ਨਹੀਂ ਪਾਂਦੇ
'ਤੇ ਉੱਧਰ ਮੇਰੇ ਲਈ ਗੱਲ ਤਿਆਰ ਤੁਸੀਂ ਇੰਨੀ ਦੂਰ ਜਾ ਰੇ ਓ। ਇੰਨੇ ਦਿਨ ਉਠਦੇ ਹੋ ਕਈ ਗਰਾਰ ਉਠਦੇ ਹੋ ਇੱਕ ਦਿਨ ਹੋਰ ਸਹੀ
ਦੇਖੋ ਪਹਿਲੀ ਗੱਲ ਉਹਨਾਂ ਦੱਸਾਂ ਹੁਣ ਤੇ ਮੇਰੇ ਹਿਸਾਬ ਦੇ ਇਸ ਸਾਲ ਆਪਣੇ ਟ੍ਰਿਪਿੰਗ ਦਾ ਮੈਂ ਮਨਾਇਆ ਜੇ ਇਸ ਵਾਰ ਮੈਂ ਸਮਝਾਇਆ। ਕੀ ਕਹਿੰਦੇ ਨੇ ਹੈ ਅਗਸਤ ਆਂਦਾ ਪਿੰਡ ਚ ਬਾਬਾ ਜੀ
ਹਾਂਜੀ ਲੱਕੜੀ ਖੁਲਾਂਦਾ ਆਹੋ।
ਤੇ ਉਹ ਬਰਸੀ ਤੇ ਜਾਵਾਂਗਾ ਬਾਬਾ ਜੀ ਦੇ ਵਿਆਹ 'ਚ ਜਾਵਾਂਗਾ ਤੇ ਨਾਲੇ ਹੀ ਅੰਬਰਸਰ ਜਾਵਾਂਗਾ ਮੈਂ ਆਪਣੇ ਕੰਮ ਤੋਂ ਮਤਲਬ ਆਫਿਸ ਤੇ ਛੁੱਟੀ ਨਾ ਘੱਟ ਤੋਂ ਘੱਟ ਇੱਕ ਹਫਤੇ ਪੰਦਰਾਂ ਦਿਨ ਦੀ ਛੁੱਟੀ ਵੀ ਲਵਾਂਗਾ ਨਾਲ
ਮੈਂ ਹੀ ਵੇਖੋ ਜਾਣਾ ਸੁਣ ਬਾਬਾ ਜੀ ਦੀ ਬਰਸੀ ਆਣੀ ਏ। ਕਿੰਨੀ ਪਬਲਿਕ ਹੁੰਦੀ ਹੈ ਕਿੰਨੀ ਸੰਗਤ ਹੁੰਦੀ ਹੈ ਸੱਚਖੰਡ ਵੀ ਹੈਗਾ ਉੱਥੇ ਬਣਿਆ ਦਾ।
ਕਈ ਜਗਹਾ ਤੋਂ ਟਰੱਕ ਵੀ ਜਾਂਦੇ ਆ
ਬਿਲਕੁਲ-ਬਿਲਕੁਲ ਉਹ ਤਾਂ ਹੈ ਹੀ ਹੈ।
ਹੂ,,,
ਕਈ ਜਗ੍ਹਾ ਟਰੱਕ ਰਹਿੰਦੇ ਕਿੰਨੀ ਪਬਲਿਕ ਹੁੰਦੀ ਹੁਣ ਦੇਖੋ ਨਾ ਹੇਮਕੁੰਟ ਸਾਹਿਬ ਜਦੋਂ ਉਹ ਹੋਇ ਦੇ ਨੇ ਪਾਠ ਸ਼ੁਰੂ ਉੱਥੇ ਹੋਏ ਨੇ ਹੇਮਕੁੰਟ ਸਾਹਿਬ ਕਿੰਨੀ ਸੰਗਤ ਜਾ ਰਹੀ ਹੈ ਹਰ ਸ਼ਹਿਰ ਚੋ ਹੇਮਕੁੰਟ ਸਾਹਿਬ ਜਾ ਰਹੀ ਸੰਗਤ।
ਉਹਈ ਤੇ
ਜੀ।
ਜਾ ਤਾਂ ਜਾ ਸੰਗਤ ਜਾ ਰਹੀ ਏ ਹੇਮਕੁੰਟ ਸਾਹਿਬ ਵੀ ਜਾ ਰਹੀ ਏ।
ਹਾਂਜੀ ਦੇਖੋ ਦੂਰ ਇੰਨੇ ਆ ਕਈ ਲੋਕੀ ਪੈਦਲ ਜਾਂਦੇ ਨੇ ਪੈਦਲ ਯਾਤਰਾ ਕਰਦੇ ਨੇ ਉਹਨੂੰ ਕਿੰਨਾ ਟਾਈਮ ਲੱਗ ਜਾਂਦਾ ਜਾਣ ਚ। ਕਿੰਨਾ ਟਾਈਮ ਨੂੰ ਆਣ ਚ ਲੱਗ ਜਾਂਦਾ ਆ ਫਿਰ ਲੋਕਾਂ ਨੇ ਉਹਨਾਂ ਵਾਸਤੇ ਰਾ-ਰਾ 'ਚ ਲੰਗਰ ਲਾਏ ਦੇ ਹੁੰਦੇ ਨੇ।
ਹੂ,,,
ਕਈ ਲੋਕੀ ਬਾਈਕਾਂ ਤੇ ਜਾਂਦੇ ਨੇ ਕਈ ਲੋਕੀ ਟਰੱਕ ਲੈ ਕੇ ਜਾਂਦੇ ਨੇ ਆਪਣੀ-ਆਪਣੀ ਸ਼ਰਧਾਂ ਹੁੰਦੀ ਆਂ ਨਾ ਜਿਵੇਂ ਲੋਕੀ ਮੰਨਤ ਮੰਨਦੇ ਨੇ, ਤੇ ਉਸ ਹਿਸਾਬ ਨਾਲ ਲੋਕੀ ਚਲੇ ਜਾਂਦੇ ਨੇ।
ਵੈਸੇ, ਹਰ ਬੰਦੇ ਦੀ ਨਾ ਇੱਕ ਨਾ ਕਿਹਾ ਬੰਦਾ ਕਿ ਬੰਦੇ ਇੰਨੀ ਉੱਚੀ ਚੜਾਈ ਕਰ ਲੈਂਦੇ ਆ, ਬਾਬੇ ਦਾ ਨਾਮ ਲੈਣ ਲੱਗੇ ਹਨਾ। ਬੰਨਾ, ਵੈਸੇ ਉਹ ਕਾਫ਼ੀ ਉੱਚੀ ਚੜਾਈ ਹੁੰਦੀ ਹੈ ਹੁੰਣ ਵੀ ਨੀ ਪਾਉਂਦੀ ਵੀ ਦੇਖੋ।
ਸਮਝੋ, ਆਕਸੀਜਨ ਵੀ ਘੱਟ ਹੈਗੀ।
ਹੂੰ। ਉਸ ਤਾ ਬਾਬਾ ਜੀ ਦੀ ਮਹਿਰ ਹੈਗਾ, ਮਤਲਬ ਹੁਣ ਕੀ ਦੱਸੀਏ? ਇਹਨਾ ਬੰਦਾ ਛੋਟੇ-ਛੋਟੇ, ਨਿੱਕੇ-ਨਿੱਕੇ ਬੱਚੇ ਇਹਨੂੰ ਪੁਛ ਲਿਆਂਂਦੇ ਆ।
ਹਾਂਜੀ ਅੰਕਲ, ਸਾਲ ਸਾਲ ਦੇ ਬੱਚੇ ਲੈ ਕੇ ਜਾ ਰਹੇ ਆ ਆਪਣੇ ਮੈਂ ਕਿ ਅਸੀਂ ਪਿੱਛੇ ਸਾਲ ਦਾ ਇੱਕ ਫੈਮਿਲੀ ਬੱਚਾ ਲੈ ਕੇ, ਦੋ ਜੁੜੂਗਾ ਬੱਚੇ ਲੈ ਕੇ ਗਏ। ਸਾਲ-ਸਾਲ ਦੇ, ਇੱਕ ਬੱਚੇ, ਇੱਕ ਫੈਮਲੀ ਕੁੱਤਾ ਲੈ ਕੇ ਗਈ ਵੀ ਸੀ।
ਹਾਂਜੀ, ਹਾਂਜੀ। ਹਾਂਜੀ ਮੈਂ ਵੇਖਿਆ ਸੀ।
ਹਾਂਜੀ।
ਤੇ ਉਹੀ ਤਾਂ ਕਹਿਣਾ ਕਿ ਮਤਲਬ ਇੰਨੀ ਹਿੰਮਤ ਹੈਗੀ ਹੈ, ਬਾਬਾ ਖੁਦ ਦੇ ਦਿੰਦਾ ਇੰਨੀ ਹਿੰਮਤ।
ਹੈ ਹੀ ਨਾ ਬਸ, ਜਾਣ ਵਾਸਤੇ ਲੋਕਾਂ ਨੂੰ ਇੱਛਾ ਬਣਾਉਣੀ ਚਾਹੀਦੀ ਹੈ। ਬਾਕੀ ਤਾਂ ਆਪਾਂ, ਚਲਿਆ ਜਾਂਦਾ ਹੀ ਹੈ।
ਉਹ ਮੇਰਾ ਕਹਿਣਾ ਇਹ ਸੀ ਦੇਖੋ, ਅਗਰ ਤੁਸੀਂ ਇੰਨਾ ਕੰਮ ਕਾਰ ਕਰ ਰਹੇ ਹੋ ਜਾਂ ਪੜ੍ਹਾਈ ਕਰ ਰਹੇ ਹੋ ਵੈਸੇ, ਘਰ ਦਾ ਵੀ ਕੰਮ ਕਾਰ ਕਰ ਰਹੇ ਹੋ ਤੇ ਇੱਕ ਸਾਲ ਚ ਕੁਛ ਇੱਕ ਦੋ ਮਹੀਨੇ ਜਾਂ ਫੇਰ ਇੱਕ ਹਫਤਾ, ਇੱਕ ਮਹੀਨੇ ਤੇ ਤੁਸੀਂ ਕਿੱਥੇ ਘੁੰਮਣ ਨੂੰ ਲਾਓ। ਬੰਦਾ ਓਲ ਟਾਈਮ, ਬੰਦਾ ਓਲ ਟਾਈਮ ਕੰਮ ਹੀ, ਬੰਦਾ ਓਲ ਟਾਈਮ ਕੰਮ ਹੀ ਥੋੜਾ ਨਾ ਕਰਦਾ ਰਹੇਗਾ। ਕਿਥੇ, ਕਿਥੇ ਘੁੰਮੇ ਵੀ, ਤਾਂ ਸਹੀ ਵੀ ਰਹੇਗਾ।
ਤੇ ਹਾਂਜੀ ਹੇਮਕੁੰਟ ਸਾਹਿਬ ਤੇ, ਆਪਣੀ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਜਾਣਾ ਚਾਹੀਦਾ ਆ। ਜਿਵੇਂ ਲੋਕੀ ਕਹਿੰਦੇ ਆ, ਬੜਾ ਵਧੀਆ ਆ। ਸਾਰੇ ਬਰਫ਼ ਵਗੈਰਾ, ਸਰੋਵਰ ਮੈ ਕਿਆ ਠੰਡਾ ਪਾਣੀ ਹੈਗਾ ਆ। ਇੱਕ ਵਾਰੀ ਆਪਣੀ ਲਾਈਫ ਚ ਖੁੱਦ ਜਾ ਕੇ ਦੇਖਣਾ ਚਾਹੀਦਾ ਮਤਲਬ, ਕਿੱਦਾਂ ਦਾ ਮਹਿਸੂਸ ਹੁੰਦਾ ਆ?
ਹਮ, ਮੈਂ ਤੇ ਬਈ ਇਸ ਵਾਰ ਜਾਣਾ ਸੀਗਾ।
ਹਾਂਜੀ।
ਸਿੱਖ ਜਾਏ ਨਾਲ ਪਲੈਨ ਕੈਂਸਲ ਹੋ ਗਿਆ ਕਿਉਂਕਿ ਮੇਰੇ ਨਾਲ ਦੇ ਕਰਕੇ ਹੋ ਗਿਆ, ਮੈਂ ਤੇ ਜਾਣਾ ਸੀ ਹੁਨੇ ਵੀ। ਮੇਰੇ ਨਾਲ ਦੇ ਕਰਕੇ, ਹੋ ਗਿਆ।
ਬਿਲਕੁਲ, ਉਹੀ ਨਾ ਕਈ ਵਾਰੀ ਪਤਾ ਦੋਸਤ ਢੀਲੇ ਮੱਠੇ ਪੈ ਜਾਂਦੇ ਆ, ਕਈ ਵਾਰੀ ਫੈਮਲੀ ਢੀਲੀ ਮੱਠੀ ਪੈ ਜਾਂਦੀ ਹੈ। ਤੇ ਬੰਦਾ ਜਾ ਹੀ ਨਹੀਂ ਪਾਉਂਦਾ ਕਹਿੰਦਾ, ਜਦੋ ਤਕ ਰਬ ਨਾ ਬੁਲਾਏ। ਉਹਨਾਂ ਦੇ ਘਰ ਜਾ ਨਹੀਂ ਸਕਦੇ।
ਇਸ ਕਰਕੇ, ਹੋਰ ਸੁਣਾਓ?
ਮੈਂ ਕੀ ਸੁਣਾਵਾਂ ਤੁਹਾਨੂੰ, ਮੈਂ ਤੇ ਇਹੀ ਕਹਿਣਾ ਚਾਹਵਾਂਗਾ ਕਿ ਤੁਸੀਂ ਵੀ ਅਗਰ ਜਾਣਾ ਚਾਹੁੰਦੇ ਹੋ ਨਾ? ਤਾਂ ਕਹਿੰਦੇ ਨੇ, ਕਿੱਥੇ ਵੀ ਜਾਣਾ ਚਾਹੁੰਦੇ ਹੋ ਤੇ ਜਾਓ। ਬਟ ਥੋੜ੍ਹਾ ਆਪਣਾ ਧਿਆਨ ਰੱਖ ਕੇ ਜਾਓ, ਕਿਉਂਕਿ ਇਹੋ ਜਗਾ 'ਤੇ ਨਾ ਆਪਣੀ ਦਵਾਈਆਂ, ਵਗੈਰਾ ਸਭ ਕੁਛ ਲੈ ਕੇ ਜਾਣਾ ਚਾਹੀਦਾ।
ਹਾਂਜੀ, ਉਥੇ ਤੁਹਾਨੂੰ ਨਾ ਆਕਸੀਜਨ ਨਹੀਂ ਹੈ, ਹੇਮਕੁੰਡ ਸਾਹਿਬ ਰਸਤੇ ਨਾ। ਸੁੱਕਾ, ਟੋਫੀਆਂ ਬਹੁਤ ਸਮਾਨ ਲੈ ਕੇ ਜਾਣਾ ਚਾਹੀਦਾ ਆ।
ਧ ਕੈਸੇ ਹੋਗਾ ਮਾਰਾ ਕੰਮ ਹਮ। ਹਮ।
ਤੇ ਟੋਫੀਆਂ, ਟੁਫੀਆਂ ਲੈ ਕੇ ਕਹਿੰਦੇ ਕਿ ਗਲਾ ਨਾ ਸੁਕੇੇ, ਉੱਪਰ ਜਾ ਕੇ ਆਕਸੀਜਨ ਘੱਟ ਹੋ ਜਾਂਦੀ ਹੈ। ਪਰ ਦੇਖੋ, ਰੱਬ ਹੈ ਬੁਲਾਉਣ ਵਾਲੇ ਰੱਬ ਬਜ਼ੁਰਗ ਵੀ ਚਲੇ ਜਾਂਦੇ ਅੱਜ ਕੱਲ੍ਹ, ਬੱਚਾ ਵੀ ਬਸ, ਹੋਣੀ ਚਾਹੀਦੀ ਹੈ ਇੱਛਾ ਜਾਣ ਦੀ ਕਿ ਅਸੀਂ ਜਾਣਾ ਆ। ਇਹ, ਰੱਬ ਕਹਿ ਰਹੇ ਕਿ ਰੱਬ ਦਾ ਦਰਬਾਰ ਇੱਕ ਮਤਲਬ ਹੋਣਾ ਚਾਹੀਦਾ ਹੈ, ਕਿ ਹਾਂ।
ਹੂੰ
ਕਈ ਲੋਕੀ ਸੋਚ ਲੈਂਦੇ ਜਾ ਨਹੀਂ ਪਾਂਦੇ, ਕਈ ਲੋਕੀ ਚਲੇ ਹੀ ਜਾਂਦੇ ਬਿਨਾਂ ਸੋਚੇ, ਸਮਝੇ ਜੋ ਹੋਇਗਾ ਵੇਖੀ ਜਾਏਗੀ।
ਹੂੰ, ਹੂੰ, ਆ ਵੀ ਗੱਲ ਏ, ਦੇਖੋ ਰਿਸਕ ਲੈਣਾ ਨੀ ਚਾਹੀਦਾ, ਹਾਂ ਬਾਬੇ ਦੇ ਨਾਂ ਤੁਸੀਂ ਜਾਣਾ ਏ, ਜਾਣਦਾ ਬੰਦੇ ਨੂੰ ਚਾਅ ਹੁੰਦਾ ਨਾ, ਤੁਸੀਂ ਐ ਚਾਅ ਵਾਲੀ ਗੱਲ ਹੋਈ, ਕੀ ਦੇਖਿਆ ਜਾਇਗਾ।
ਓਹੀ ਏ ਨਾ, ਕਈ ਲੋਕੀ ਸੋਚਦੇ ਰਹੇ ਜਾਂਦੇ, ਤੇ ਕਈ ਲੋਕੀ ਹੋਵੀ ਆੰਦੇ ਆ।
ਹਾਂਜੀ-ਹਾਂਜੀ। ਸਹੀ ਕਹਿ ਰਹੇ ਹੋ, ਤੁਸੀਂ ਸਹੀ ਕਹਿ ਰਹੇ ਹੋ ਕਿ ਮ ਤਾਂ ਬੰਦੇ ਤੁਸੀਂ ਕਹਿ ਰਹੇ ਹੋ ਨਾ, ਕਿ ਸੋਚਦੇ ਨੀ ਹੈਗੇ ਚਲੇ ਜਾਂਦੇ ਆ, ਉਹ ਚਾਹ ਵਾਲੀ ਗੱਲ ਆ ਗਈ, ਪਰ ਚਾਅ-ਚਾਅ'ਚ ਨਾ ਖੁਸ਼ ਨਹੀਂ ਹੋਣਾ ਚਾਹੀਦਾ ਬੰਦੇ ਨੂੰ, ਬੰਦੇ ਨੂੰ ਆਪਣੀ ਦਵਾਈ ਵ ਵਗੈਰਾ, ਕਾਜੂ, ਬਦਾਮ ਵਗੈਰਾ ਇਹੋ ਜਿਹੀ ਜਗ੍ਹਾ ਤੇ ਗਰਮ ਚੀਜ਼ਾਂ ਲੈਕੇ ਤੇ ਜਾਣੀਆਂ ਨੇ ਨਾ। ਬੰਦਾ ਏਦਾਂ ਹੀ ਲ, ਏਦਾਂ ਹੀ ਲੰਘ ਰਿਹਾ ਬਿਨਾਂ ਕਿਸ ਚੀਜ਼ ਤੋਂ। ਚਲੋ ਠੀਕ ਏ, 'ਮੈਂ' ਕਰਦਾ ਗੱਲ ਫੇਰ ਤੁਹਾਡੇ ਨਾਲ।
ਹਾਂਜੀ, ਓਕੇ ਜੀ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।